ਹਾਂਜੀ
ਕੀ ਸਤਿ ਸ੍ਰੀ ਅਕਾਲ ਵਦੀਆ-ਵਦੀਆ ਤੁਸੀਂ ਸੁਨਾਓ, ਕੀ ਕਰਦੇ ਪਏ
ਅਸੀਂ ਵੀ ਵਦੀਆ, ਕੁਛ ਨੀ, ਰੋਟੀ ਪਾਨੀ ਖਾ ਕੇ ਅਸੀਂ ਵੀ ਵਦੀਆ
ਨਿਪਟੇ ਅੱਛ ਅੱ ਰੋਟੀ ਪਾਨੀ ਖਾ ਲਈ, ਕੁਛ ਨਾ ਵੇਲੇ ਬੈਠੇ ਦੇ ਆ ਨਾਸ਼ਤਾ ਕਰਕੇ ਹਾਂਜੀ ਖਾ ਲਈ ਕੀ ਬਨਾ ਲਿਆ ਅੱਜ ਫੇਰ ਅੱਛਾ, ਕੀ ਖਾਧਾ
ਕੇਹੜੇ ਕਰੇਲੇ
ਕਿਹੜੇ ਕਰੇਲੇ ਬਨੇ ਅੱਛਾ ਅੱਛਾ ਹੋਰ ਹੋਰ ਸੁਨਾਓ ਹੋਰ ਸੁਨਾਓ ਘਰ ਸਭ ਵਦੀਆ ਘਰ ਸਭ ਵਦੀਆ-
ਵਦੀਆ ਸਭ ਵਦੀਆ
ਵਦੀਆ ਤੁਸੀਂ ਹਾਂ ਵ
ਹੋਰ ਕੀ ਕਰਦੇ ਪਏ ਓ।
ਕੁਛ ਨਾਂ ਵਿਹਲੇ ਬੈਠੇ ਜ ਆ ਕੜੀ ਬਣਾਈਏ।
ਅੱਛਾ, ਕਿੱਦਾਂ ਬਣਾਈ।
ਕਿੱਦਾਂ ਬਣਾਈ, ਦਹੀਂ ਪਾ ਕੇ ਬਣਾਈ ਏ ਇਦਾਂ ਹੀ, ਦਹੀਂ ਦੀ ਬਣਾਈਂ ਐ।
ਅੱ ਅੱਛਾ, ਨਾਲ ਚੋਲ ਕੇ ਰੋਟੀਆਂ।
ਦੋਨੋ, ਰੋਟੀ ਵੀ ਬਣਾਈ ਸੀ, ਚੋ ਚੋਲ ਵੀ ਬਣਾਏ ਸੀ।
ਅੱਛਾ, ਕਲੀ ਪਕੌੜਿਆਂ ਵਾਲੀ ਬਣਾਈ, ਪਿਆਜ ਵਾਲੀ।
ਦੋਨੋ ਚੀਜ਼ਾਂ ਪਾ ਕੇ ਬਣਾਈ ਆਂ ਪਿਆਜ ਵੀ। ਪਾਏ, ਪਕੌੜੇ ਵਾਲੀ।
ਅੱਛਾ, ਅਸੀਂ ਕੁਛ ਨੀ ਅਸ। ਅਸੀਂ ਵਿਹਲੇ ਆਂ।
ਅੱਛਾ, ਕਿਉਂ ਸਕੂਲ ਬੱਚੇ ਗਏ ਸਕੂਲ।
ਹਾਂ, ਬੱਚੇ ਗਏ ਸਕੂਲ।
ਅੱਛਾ। ਅੱਛਾ।
ਬੱਚੇ ਘਰ ਹੁੰਦੇ ਤੇ, ਵਿਹਲੇ ਥੋੜੇ ਨ ਹੁੰਦੇ।
ਹਾਂ ਐ ਵੀ ਗੱਲ ਸਹੀ ਐ, ਬੱਚੇ ਘਰ ਵਿਹਲੇ ਹੋਣ ਗੇ ਤੇ, ਜਨਾਨੀਆਂ ਕਿੱਥੋਂ ਵਿਹਲੀਆਂ ਹੋ ਜਾਂਨਗੀਆਂ।
ਹਮਮ, ਤੁਹਾਡੇ ਬੱਚੇ ਗਏ।
ਹਾਂ, ਮੇਰੇ ਬੱਚੇ। ਗਏ ਇਕ ਬੱਚਾ। ਬੱਚੇ ਪੜ੍ਹਦੇ, ਕੋਲੇਜ ਪੜ੍ਹਦੇ ਬੱਚੇ ਮੇਰੇ।
ਅੱਛਾ, ਕੌਲਜ ਚ ਨੇ। ਸਾਡੇ ਤੇ ਛੋਟੇ ਨੇ ਹਾਲੇ ਬੱਚੇ।
ਅੱਛਾ, ਕੋਈ ਨੀ ਚਲੋ ਛੋਟੇ ਬੱਚੇ ਦੇ ਜ਼ਿਆਦਾ। ਦਮਾਗ ਖ਼ਰਾਬ ਕਰਦੇ ਹੋਣਗੇ।
ਹਾਂ ਬਹੁਤ ਜ਼ਿਆਦਾ, ਦੋ ਮਿੰਟ ਬੈਣ ਨੀਂ ਦਿੰਦੇ।
ਅੱਛਾ ।
ਏ ਸਕੂਲ ਜਾਂਦੇ ਘਰ ਸ਼ਾਂਤੀ ਹੁੰਦੀ ਏ।
ਹਮ, ਉਹ ਤੇ ਹੈ ਬਾਹਰ ਸਕੂਲ ਜਾਣਗੇ ਤਾਂ ਸ਼ਾਂਤੀ ਈ ਹੋਏਗੀ, ਥੋੜੀ ਦੇਰ ਵਾਸਤੇ ਈ ਹੁੰਦੀ ਹੋਏਗੀ ਸ਼ਾਂਤੀ। ਹੋਰ
ਹਾਂ, ਫੇਰ ਉਸ ਤੋਂ ਬਾਅਦ ਆ ਜਾਂਦੇ ਨੇ, ਸਕੂਲ ਦੀ ਸਾਢੇ ਬਾਰਾਂ ਵਜੇ ਛੁੱਟੀ ਹੋ ਜਾਂਦੀ ਏ। ਫੇਰ ਘਰ ਆ ਜਾਂਦੇ, ਫੇਰ ਉਹੀਓ, ਮੰਮਾ ਐ ਦੇ ਦੋ, ਮੰਮਾ ਐਆ ਦੇ ਦੋ।
ਹਮ, ਇਹ ਵੀ ਗੱਲ ਸਹੀ ਹੈ ਤੇ ਹੋਰ ਬਾਲਾਂ ਨੇ ਕਿੱਥੇ ਜਾਣਾ ਐ। ਹੁਣ ਸਾਰਾ ਦਿਨ ਸਕੂਲ ਥੋੜ੍ਹੀ ਬੈਠੇ ਰਹਿਣਗੇ। ਮਾ ਮਾਵਾਂ ਤਾਂ ਚਾਹੁੰਦੀਆਂ ਬ ਬੱਚੇ ਸਕੂਲ। ਆਂ ਪੜਾਣ ਵਾਸਤੇ।
ਹਾਂ, ਹੋਮ ਟਿਊਸ਼ਨ ਲਵਾਈ ਦੀ ਐ ਨਾ।
ਅੱਛਾ -ਅੱਛਾ, ਟੀਚਰ ਵਧੀਆ ਪੜ੍ਹਾਦੀ ਏ।
ਅਨਪੜ੍ਹ ਆਂ। ਹਾਂ ਵਧੀਆ। ਪੜ੍ਹਾਦੀ ਐ, ਤੇ ਤੁਹਾਡੇ ਬੱਚੇ ਕੀ ਕਰਦੇ ਆ ਕਾਲੇਜ ਵਿੱਚ। ਕਿਹੜੀ ਪੜਾਈ ਕਰ ਰੇ।
ਬੀ-ਕੌਮ ਕਰਦੇ ਪਏ ਨੇ।
ਦੋਨੋਂ
ਹਾਂਜੀ, ਹਾਂ ਇੱਕ ਦੀ ਉਹ ਪਈ ਏ ਇੱਕ
ਅੱਛਾ ਤੇ ਜਿਹਦੀ ਹੋ ਗਈ ਉਹ ਕੀ ਕਰਦਾ ਹੁਣ?
ਕਿ ਆਉਂਦਾ ਪਿਆ, ਫੋਨ ਚਲਾਂਦਾ ਪਿਆ ਇਸ ਟਾਈਮ ਤੇ ਬਹਿ ਕੇ। ਕੰਮ ਐ ਛੁੱਟੀ ਐ ਅੱਜ ਛੁੱਟੀ ਆ ਅੱਜ।
ਛੁੱਟੀ ਆ, ਤੇ ਕੁੜੀ।
ਕੁੜੀ, ਨਾਲੇ ਪੜਾਂਦੀ ਏ।
ਅੱਛਾ ਤੇ, ਅੱਛਾ ਉਹ ਵੀ ਪੜ੍ਹਾਂਦੀ ਐ?
ਹਾਂ ਉਹ ਵੀ ਪੜ੍ਹਾਂਦੀ ਐ ਪੜ੍ਹਦੀ ਵੀ ਏ ਪੜ੍ਹਾਂਦੀ ਵੀ ਏ।
ਕਿੰਨੀ ਕਲਾਸ ਤੱਕਣ ਦੇ ਬੱਚੇ ਪੜ੍ਹਾ ਲੈਂਦੀ ਐ?
ਉਹ ਪੰਜਵੀਂ ਛੇਵੀ ਕਲਾਸ ਤੱਕਣ ਦੇ ਬੱਚੇ ਪੜ੍ਹਾ ਲੈਦੀ ਏ ਪੰਜਵੀਂ ਤੱਕਣ ਦੇ ਬੱਚੇ ਬੱਚੇ ਪੜਾ ਲੈਂਦੀ ਏ।
ਤਾਂ ਮੇਰੇ, ਮੇਰੇ ਬੱਚੇ ਪੜ੍ਹਾ ਦੇ ਗੀ?
ਕਿੱਥੇ ਆਣਾ ਏ, ਜਾਂ ਜਿਆਦਾ ਦੂਰ ਨੀ ਜਾਂਦੀ ਉਹ। ਹਾਂ ਆ ਲੋ ਹਾਂ ਐ ਤਾਂ ਹੈਗਾ ਦੂਰ ਨੀ ਜਾਂਦੀ ਉਹ ਜ਼ਿਆਦਾ ਦੂਰ ਨੀ ਪੜਦੀ।
ਅੱਛਾ, ਪੈਦਲ ਜਾਂਦੀ ਆ ਸਕੂਟੀ ਤੇ ਜਾਂਦੀ ਆ? ਹਾਂ ਦੱਸਾਂਗੀ, ਪੈਦਲ ਜਾਂਦੀ ਆ ਸਕੂਟੀ ਤੇ ਅੱਛਾ।
ਸਕੂਟੀ ਤੇ ਜਾਂਦੀ ਏ। ਹੁਣ ਨੇੜੇ ਦੇ ਬੱਚੇ ਹੋ ਜਾਈਏ ਤੇ ਸਾਨੂੰ ਦੱਸ ਦਈਓ, ਹੋਰ ਫੀਸ ਇਹੀ ਲੈਲੇਗੀ।
ਹਾਂ ਕੋਈ ਨੀ ਜ਼ਰੂਰ ਦੱਸਾਂਗੇ ਤੁਹਾਨੂੰ। ਕੀ ਨਾਮ ਹੈ ਤੁਹਾਡੀ ਕੁੜੀ ਦਾ?
ਸਾਡੀ ਕੁੜੀ ਦਾ ਨਾਮ ਹੈਗਾ ਜਸਪ੍ਰੀਤ ਕੌਰ।
ਅੱਛਾ। ਤੇ ਹੋਰ ਕਿਵੇਂ ਹੋ ਸੁਣਾਓ ਅ ਅੱਛਾ ਸਕੂਟੀ ਕਿਹੜੀ ਏ, ਸਕੂਟੀ ਕਿਹੜੀ ਹੈ ਉਹ ਕੋ ਬੈਟਰੀ ਵਾਲੀ ਪੈਟਰੋਲ ਵਾਲੀ?
ਬੈਟਰੀ ਵਾਲੀ ਏ।
ਕਿੰਨੇ ਦੀ ਲੇਤੀ ਪਈ?
ਲਿੱਤੀ ਤੇ ਹੈ ਤੇ ਮੈਨੂੰ ਪਤਾ ਕੋਈ ਨੀ ਕਿੰਨੇ ਦੀ ਲਿੱਤੀ ਫਿਲਹਾਲ ਹਜੇ ਤੇ ਵਿਚਾਰੀ ਦੀ ਸਕੂਟੀ ਖਰਾਬ ਪਈ ਦੀ ਏ।
ਕਿਉਂ ਕੀ ਹੋ ਗਿਆ?
ਹੋਰ, ਬਸ ਇੱਕ ਸਾਲ ਹੀ ਚੱਲੀ ਏ ਧੋਖਾ ਦੇ ਗਈ ਬੈਟਰੀ। ਖਰਾਬ ਹੋ ਗਈ। ਬੈਟਰੀ ਹਾਂ ਬੈਟਰੀ ਵਾਲੀ ਬੇਕਾਰ ਏ ਬੈਟਰੀ ਵਾਲੀ ਨੀ ਲੈਣੀ ਰਹਿੰਦੀ ਏ। ਹੁਣ ਮੈਂ ਤਾਂ ਕਿਹਾ ਕੁੜੀ ਨੂੰ ਥੋੜੇ ਪੈਸੇ ਕਮਾ ਲੈ।
ਹਾਂ ਨਹੀਂ ਹੁਣ ਥੋੜਾ ਕਮਾਏਗੀ ਥੋੜੇ ਪੈਸੇ ਜੋੜੇਗੀ ਥੋੜਾ ਅਸੀਂ ਕਰਾਂਗੇ। ਫਿਰ ਲੈ ਲੈਗੀ, ਫਿਰ ਅਸੀਂ ਪੈਟਰੋਲ ਵਾਲੀ ਦੇਵਾਂਦਾਗੇ ਹੋਰ ਕੀ ਕਰਾਂਗੇ ਹੁਣ ਕੀ ਕਰੀਏ ਗ਼ਰੀਬ ਬੰਦਾ ਕੀ ਕਰੇਗਾ।
ਸਹੀ ਗੱਲ ਏ। ਕੀ ਕਰੇਗਾ ਗਰੀਬ ਬੰਦਾ, ਤੇ ਪੈਟਰੋਲ ਵਾਲੀ 'ਚ ਵੀ ਤੇ ਪੈਟ ਪੈਟਰੋਲ ਮਹਿੰਗਾ ਏ।
ਬੱਚੇ ਨੂੰ ਕੋਈ ਟੂਸ਼ਨ ਚੱਜ ਦੀ ਮਿਲਜੇਗੀ ਫਿਰ ਉਹ ਹਿਸਾਬ ਨਾਲ ਪੈਟਰੋਲ ਵੀ ਪੁਆ ਲਏਗੀ ਹੋਰ ਕੀ ਕਰੇਗੀ ਫਿਰ। ਤੇ ਫੀਸ ਜ਼ਾਦਾ ਲੱਲਾ ਗੇ, ਪੈਟਰੋਲ ਦਾ ਖ਼ਰਚਾ ਤੇ ਨਿਕਲੇ।
ਹਾਂ ਐ ਵੀ ਗੱਲ ਸਈ ਐ। ਤੇ ਬੈਟਰੀ ਵਾਲੀ ਸਕੂਟੀ ਚਾਰਜ ਹੁੰਦੀ ਹੋਏਗੀ, ਕਿੱਦਾਂ ਚਾਰਜ ਕਰਦੇ ਓਨੂੰ।
ਬਿਜਲੀ ਦਾ ਚਾਰਜਰ ਮਿਲਦਾ ਨਾਲ।
ਅੱਛਾ ਚਾਰਜਰ ਦਿੰਦੇ ਨੇ, ਜਿੱਦਾਂ ਫੋਨ ਦਾ ਹੁੰਦਾ ਚਾਰਜਰ।
ਵੱੱਡਾ ਚਾਰਜਰ ਹੁੰਦਾ ਵੱਡਾ।
ਤੇ ਪੂਰੀ ਰਾਤ ਲਾਦੇ ਓ।
ਹਾਂ ਤੁਆਡੀ ਮਰਜ਼ੀ ਏ ਭਾਵੇ ਪੂਰੀ ਰਾਤ ਲਾ ਕੇ ਛੋੜ ਦੋ।
ਅੱਛਾ
ਹਾਂ
ਏ ਤੇ ਸਈ ਏ ਸਕੂਟੀ ਬੈਟਰੀ ਖ਼ਰਾਬ ਨਾ ਹੋਏ ਤੇ ਫੇਰ ਸਈ ਏ।
ਹਾਂ ਹਾਂ ਸੌ ਰੁਪਏ ਦੀ ਬੱਤੀ ਤੇ ਤਾਂ ਵੀ ਫੂਕ ਜਾਂਦੀ ਏ, ਬੰਦਾ ਸੌ ਦਾ ਪੈਟਰੋਲ ਪਵਾਏਗਾ ਸੋ ਦੀ ਬੱਤੀ ਵੀ ਤੇ ਫੁਕਦੀ ਪਈ ਏ।
ਤੇ ਬੈਟਰੀ ਵਾਲੀ ਆਂਦੀ ਵੀ ਤੇ ਸਸਤੀ ਏ।
ਓ ਸਸਤੀ ਤੇ ਸਈ ਏ ਫੇਰ ਜੜਾ ਬਾ ਚੋਂ ਪੈਸੇ ਫੇਰ ਪਵਾਓ ਬੈਟਰੀ। ਪੈਟਰੋਲ ਦਾ ਐ ਨਾ ਦ ਵਾ ਪੈਂਤੀ ਸੌ ਰੁਪਏ ਦੀ ਇੱਕ ਬੈਟਰੀ ਏ।
ਅੱਛਾ--ਐ ਤ ਤੇ ਤੇ ਕੰਪਨੀ ਵਾਲੇ ਸਈ ਕਰਕੇ ਨੀ ਦਿੰਦੇ, ਗਾਰੰਟੀ 'ਚ ਹੋਏਗੀ।
ਗਰੰਟੀ ਹੈ ਇੱਕ ਸਾਲ ਵਚਾਰੇ ਏਨੂੰ ਬਾਰ ਬਾਰ ਸਈ ਕਰਕੇ ਦੇਈ ਜਾਣਗੇ। ਕਰ ਜੋ ਕੰਪਨੀ ਦੇ ਆ ਓਦੇ ਵਿੱਚ ਹਾਲ ਵਿਚ ਤੁਸੀਂ, ਹਾਂਜੀ ਹਾਂਜੀ ਗਰੰ ਟੀ ਖਤਮ ਹੋ ਗਈਆਂ।
ਅੱਛਾ ਕੋਈ ਨੀ ਥੋੜੇ ਪੈਸੇ ਕੱਠੇ ਕਰ, ਸਭ ਵਧੀਆ।
ਕਰਾਂਗੇ- ਕਰਾਂਗੇ ਹੁਣ ਲੱਗੇ ਈ ਹੋਏ ਆਂ, ਕੋਈ ਧੀਰੇ ਧੀਰੇ ਦੇਖਾਂਗੇ ਕੋਈ ਵਧੀਆ ਜਾ ਕੰਮ ਮਿਲਜੇ।
ਵੇਨ ਐਵਰ - ਪੁਰਾਣੀ ਸਕੂਟੀ ਲੈਲੋ ਪੈਟਰੋਲ ਵਾਲੀ।
ਅਰੇ ਪੈਹਾ ਗੱਲ ਤੇ ਓਹੀ ਏ ਨਾ ਪੈਸੇ ਹੋਣਗੇ ਤੋੋਈ ਤੇ ਲ ਵਾਂਗੇ, ਪੈਸੇ ਦੀ ਦਿੱਕਤ ਏ ਨਾ, ਹੁਣ ਥੋੜਾ ਐ ਸਮੇਂ ਮੰਦਾ ਸੰਦਾ ਵੈਸੇ ਚੱਲਦਾ ਪਿਆ, ਤਾਂ ਮਿਲਣਾ ਕੀ ਏ ਕੁਛ ਵੀ ਨੀ ਮਿਲਦਾ ਪਿਆ।
ਅੱਛਾ ਕੁੱਛ ਮਿਲ ਨੀ ਰਿਆ, ਫਿਰ ਤਾਡੇ ਬੋਤ ਸਾਰੇ ਪੈਸੇ ਪਾਂਗੇ।
ਹਾਂ ਪੈਸੇ ਬੋਤ ਪੈਂਦੇ। ਐਸ ਕਰਕੇ ਅਸੀਂ ਕਿਆ ਕੋਈ ਗੱਲ ਨੀ ਕੁੜੀ ਨੂੰ ਕੈ ਤਾ ਵੇ। ਗੁੁਜਾਰਾ ਕਰ ਕੁੜੀ ਬੀਬੀ ਏ ਵਿਚਾਰੀ ਮੰਨ ਜਾਂਦੀ
ਅੱਛਾ ਵਧੀਆ ਏ ਕੁੜੀ ਫੇਰ।
ਹਾਂਜੀ ਹਾਂਜੀ ਕੁੜੀ ਵਧੀਆ ਏ ਤਾਡੀ, ਤਦੇ ਤੇ ਕੈਂਦੀ ਕੋਈ ਕੰਮ ਹੋਏ ਤੇ ਦੱਸੀਓ।
ਹਾਂ ਦੱਸਾਂਗੇ।
ਹੋਰ ਤੇ ਸਾਨੂੰ, ਕੋਈ ਕੰਮ ਸਾਡੇ ਹਸਬੈਂਡ ਕੰਮ ਕਰਦੇ ਆ ਜੀ ਪਿੱਤਲ ਦਾ।
ਪਿੱਤਲ ਦਾ ਕੀ ਬਨਾਂਦੇ ਨੇ ਬਾਲਟੀਆਂ।
ਨਾ-ਨਾ ਤਸਲੇ ਪਰਾਤਾਂ ਬਨਦੀਆਂ ਬਾਜ਼ਾਰ ਦਾ ਕੰਮ ਹੁੰਦਾ ਏ।
ਅੱਛਾ ਬਜਾਰ ਦਾ, ਉਨਾਂ ਦਾ ਖੁੱਦ ਦਾ ਬਿਜਨਸ ਏ, ਯਾਂ ਮਤਲਬ ਮਾਰਕੀਟ ਦਾ।
ਨਈ ਸਾਡਾ ਖੁਦ ਦਾ ਖੁਦ ਦਾ ਬਿਜਨਸ ਕਰ ਲਾਂਗੇ ਅਸੀਂ ਅੇ ਮਜ਼ਦੂਰ ਬੰਦੇ ਆਂ। ਕੰਮ ਕਰਦੇ ਆ ਮਜਦੂਰੀ ਮਿਲ ਜਾਂਦੀ ਏ।
ਅੱਛਾ ਮਤਲਬ ਖੁਦ ਦਾ ਬਿਜਨਸ ਨਈ ਏ। ਅੱਛਾ! ਸਈ ਆ ਕੋਈ ਨੀ ਜੇੜਾ ਹੋ ਜੇ। ਤੇ ਤੁਸੀਂ ਕੀ ਕਰਦੇ ਓ? ਤੁਸੀਂ ਹਾਊਸ ਵਈਫ ਹੋ।
ਬਾਬਾ ਬੈਠਾ ਬਾ ਹਾਂਜੀ-ਹਾਂਜੀ ਅਸੀਂ ਘਰ ਰੋਟ ਰੋਟੀਆਂ ਬਨਾਨ ਆਲੇ ਵਾਲੇ ਬੰਦੇ ਆ ਬਸ, ਰੋਟੀਆਂ ਬਨਾ ਲਈ ਆ ਤੇ ਖਾ ਲਈ
ਅੱਛਾ! ਰੁ
ਖਾ ਲਈਆਂ ਬਸ ਸਾਨੂੰ ਕੀ ਕੰਮ।
ਅੱਛਾ-ਅੱਛ
ਕੰਮ ਈ ਹੈਨੀ। ਸਾਡੇ ਵਾਸਤੇ ਜੇ ਕੋਈ ਕੰਮ ਹੋਇਆ ਦੱਸੀਉ।
ਹਾਂ ਦੱਸਾਂਗੇ।
ਖਾਵਾਗੇ ਕਿੱਥੋਂ ਦੀ।
ਅੱਛਾ, ਸਈ ਗੱਲ ਏ ਜਬ ਬੰਨੇਗੀ ਨੀ ਤੇ ਖਾਦੀ ਕਿੱਦਾਂ ਜਾਏਗੀ।
ਹੋਰ।
ਚਲੋ ਠੀਕ ਏ ਫੇਰ ਸਾਡੇ ਬੱਚਿਆਂ ਦੇ ਆਨ ਦਾ ਟੈਮ ਹੋ ਗਿਐ ਫੇਰ ਕਰਾਂਗੀ ਮੈਂ ਤੁਆਨੂੰ। ਕੌਲ ਠੀਕ ਐ।
ਠੀਕ ਏ ਠੀਕ ਏ ਸਾਸ ਸੀ ਕਾਲ ਜੀ, ਸਾਸ ਸੀ ਕਾਲ। ਹਾਂਜੀ-ਹਾਂਜੀ ਸਾਸ ਸ੍ਰੀ ਕਾਲ।
ਠੀਕ।